ਹੈਲੋ ਸਤਿ ਸ਼੍ਰੀ ਅਕਾਲ ਜੀ ਔਰ ਕਿਸ ਰਓ ਤੁਸੀਂ ਠੀਕ ਹੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ-ਜੀ ਮੈਂ ਠੀਕ ਹਾਂ ਤੁਸੀਂ ਦੱਸੋ ਤੁਸੀਂ ਠੀਕ ਹੋ।
ਹਾਂਜੀ- ਹਾਂਜੀ ਔਰ ਤੁਹਾਡੀ ਬੱਚੇ
ਹਾਂਜੀ ਬੱਚੇ ਠੀਕ ਹਾਂਜੀ ਬਿਲਕੁਲ-ਬਿਲਕੁਲ ਸਕੂਲੋਂ ਆਏ ਸੀ ਹੁਨੇ ਤੇ ਰੋਟੀ ਪਾਣੀ -ਖਾਧੀ ਉਹਨਾਂ ਨੇੁ ਸੋਣ ਦੀ ਤਿਆਰੀ ਕਰ ਰਏ ਨੇ। ਘੰਟਾ ਖਾਨ ਸੋ ਜਾਣਗੇ ਥੋੜਾ ਆਰਾਮ ਮਿਲ ਜਾਏਗਾ।
ਬਿਲਕੁਲ ਸਈ ਗੱਲ ਏ ਮੈਂ ਤਾਂ ਆਪਣੇ ਬੱਚੇ ਨੂੰ ਸਲਾਉਂਦੀ ਨਹੀਂ। ਓ ਹੁਣ ਸੋ ਗਏ ਅਤੇ ਫਿਰ ਰਾਤੀ ਨਹੀਂ ਸੋਂਦੇ ਜਲਦੀ ਨਹੀਂ ਸੋਂਦੇ ਫਿਰ ਬਾਰਾਂ ਇੱਕ ਵਜਾ ਵਜਾ ਦਿੰਦੇ ਨੇ। ਫਿਰ ਇਸ ਕਰਕੇ ਮੈਂ ਦੁਪੈਰੇ ਸੁਲਾਉਦੀ ਨਈ ਫਿਰ ਇੱਕ ਵਾਰੀ ਮੈਂ ਰਾਤੀ ਨੌ ਵਜੇ ਸਲਾ ਦਾਂਗੀ ਨੌ ਸਾਢੇ ਨੌ-ਨੌ ਵਜੇ ਬੋਲਦੇ-ਬੋਲਦੇ ਵੀ ਸਾਢੇ ਨੌ ਵਜ ਜਾਂਦੇ ਨੇ ਸਾਢੇ ਨੌ ਦੱਸ ਲੇਕਿਨ ਮੈਨੂੰ ਇਹ ਨਹੀਂ ਹੁੰਦਾ ਕਿ ਸਾਢੇ ਨੌ ਨੌ ਵਜੇ ਤੱਕ ਉਹਨਾਂ ਨੂੰ ਸੋ ਜਾਣਾ ਚਾਹੀਦਾ ਹੈ।
ਹਾਂ ਬਿਲਕੁਲ-ਬਿਲਕੁਲ
ਹਾਂਜੀ-ਹਾਂਜੀ
ਠੀਕ ਹੈ ਆਪਣਾ ਜਿਵੇਂ ਚੱਲਦੀ ਵੀ ਹੈ ਗੱਡੀ ਓ ਮੇਰੇ ਵੀ ਸੋ ਹੀ ਜਾਂਦੇ ਨੇ ਦਸ ਸਾਢੇ ਦਸ ਵਜੇ ਤੱਕ ਸੋ ਹੀ ਜਾਂਦੇ ਨੇ।
ਬਿਲਕੁਲ ਸਈ ਗੱਲ ਏ ਅਗਰ ਦੁਪੈਰੇ ਸੋ ਕੇ ਵੀ ਜਲਦੀ ਸੋ ਜਾਂਦੇ ਹਨ ਤੇ ਫਿਰ ਕੀ ਫਿਰ ਤੋ ਕੋਈ ਬੁਰਾਈ ਨਈ ਏ। ਤੇ ਮੇਰੇ ਬੱਚੋਂ ਅਗਰ ਦੁਪੈਰੇ ਸੋ ਗਏ ਇੱਕ ਘੰਟੇ ਆਸੇ ਵੀ ਸੋ ਗਏ ਅੱਧੇ ਘੰਟੇ ਆਸੇ ਸੋ ਗਏ ਤੇਮੈਨੂੰ ਪੂਰੀ ਰਾਤੀ ਨਾ ਮਤਲਬ ਜਗਰਾ ਪਤਾ ਕਰਕੇ ਰੱਖਣਾ ਇੱਕ-ਇੱਕ ਵੱਜ਼ਾ ਦਿੰਦੇ ਨੇ ਸੋ ਦੇ-ਸੋ ਦੇ ਮੇਰਾ ਮੁੰਡਾ ਤੇ ਨਈ ਕਰਦਾ ਪਰ ਕੁੜੀ ਜ਼ਰੂਰ ਕਰਦੀ ਹੈ ਬੜਾ ਪਰੇਸ਼ਾਨ ਕਰਤੀ ਹੈ ਬੜਾ ਪਰੇਸ਼ਾਨ ਤੋ ਉਹਨੂੰ ਫੋਨ ਚਾਹੀਦਾ ਹੈ ਅਗਰ ਮੇਰਾ ਮੁੰਡਾ ਟੀ ਵੀ ਵੇਖਦਾ ਹੋਏਗਾ। ਅਗਰ ਉਹਨੂੰ ਰੋਟੀ ਖਾਣੀ ਹੈ ਗੁੜੀਆਂ ਨੂੰ ਤਾਂ ਫਿਰ ਓ ਫੋਨ ਲੈ ਕੇ ਬੈਠ ਜਾਏਗੀ। ਫੋਨ ਦੇਖੇਗੀ ਦੇਗੀ ਨਈ ਫੋਨ ਰੋਟੀ ਖਾ ਲਏਗੀ ਸਭ ਕੁਛ ਕਰ ਲੇਗੀ ਫਿਰ ਫੋਨ ਦੇ ਦੇਣ ਦੇ ਨਾ ਤੇ ਫਿਰ ਇੱਧਰ ਉੱਧਰ ਭੱਜੇਗੀ ਕਿ ਮੈਂ ਨਈ ਦੇਣਾ ਮੈਂ ਨਈ ਦੇਣਾ ਫੋਨ ਤੇ ਬਸ ਅੱਜ ਕੱਲ ਉਹੀ ਲੱਗਦਾ ਨਾ ਕਿ ਅਜ ਕੱਲ ਕਾਫੀ ਸਾਰੇ ਐਪ ਆ ਗਏ ਨੇ ਮਾਰਕੀਟ 'ਚ‌ ਔਨਲਾਈਨ ਕੀ ਹਾਂ ਤੁਸੀਂ ਇਹ ਵਾਲਾ ਐਪ ਡਾਊਨਲੋਡ ਕਰ ਲਓ ਜਾਂ ਫਿਰ ਅੱਜ ਕੱਲ੍ਹ ਮੈਂ ਵੇਖਿਆ ਸੀ ਕਿ ਇੱਕ ਵੀਡੀਓ ਕਿ ਇੱਕ ਪਿਓ ਨੇ ਆਪਣੇ ਤਿੰਨੋਂ ਚਾਰੋਂ ਕੁੜੀਆਂ ਨੂੰ ਨਾ ਪਰਸਨਲ ਫੋਨ ਦੀ ਦਿੱਤਾ ਇੱਕ-ਇੱਕ-ਇੱਕ-ਇੱਕ ਫੋਨ ਦਿੱਤਾ ਲੇਕਿਨ ਕਿ ਸਾਰਾ ਕਮਾਂਡ ਉਹਨਾਂ ਉਹਦੇ ਹੱਥ ਹੈ ਕਿ ਬੱਚੇ ਕੀ ਵੇਖਦੇ ਪਏ ਨੇ ਕਿੰਨਾ ਵੇਖਦੇ ਪਏ ਨੇ ਕਿੰਨਾ ਦੇਖ ਦੇਖਣ ਦੇਣਾ ਹੈ ਘੰਟਾ ਕੁ ਦੇ ਦੇਖਣ ਦੇਣਾ ਹੈ ਕਿ ਦੋ ਘੰਟੇ ਦੇਖਣ ਦੇਣੇ ਨੇ। ਇਹ ਉਹਦੇ ਡੈਡੀ ਦੇ ਹੱਦ 'ਚ ਹੱਥ 'ਚ ਹੁੰਦਾ ਸੀ। ਓ ਕਹਿੰ ਕੋਈ ਇਕੋ ਓ ਕੈਂਦੇ ਪਿਆ ਸੀ ਕਿ ਇੱਕ ਐਪ ਹੈ ਓ ਡਾਊਨਲੋਡ ਕਰ ਲਓ। ਤਾਂ ਤੁਆਨੂੰ ਏੱਕ ਹੋਏਗਾ ਕਿ ਤੁਸੀ ਨਾ ਅ ਕਮਾਂਡ ਰੱਖ ਸਕਦੇ ਓ ਆਪਣੇ ਬੱਚੇਆਂ ਤੇ। ਕਿਉਂਕਿ ਵੇਖਦੇ ਪੇ ਨੇ ਕਿ ਓਨਾਂ ਨੂੰ ਕਿ, ਕਿ ਵੇੇਖਾਣਾ ਐ, ਕਿੰਨੀ ਦੇਰ ਵਖਾਣਾ ਐ, ਐਸ ਹ ਸਭ ਕੁਝ ਓ ਐਪ ਵਿੱਚ ਏ ਤੋ ਅੱਜ ਕੱਲ ਸਭ ਨੇ ਅ ਸਾਰੇਆਂ ਨੂੰ ਨਾ ਏ ਐਪ ਡਾਊਨਲੋਡ ਕਰਨਾ ਚਾਹੀਦੈ।
ਹਾਂ ਓ ਤੇ ਹੈ ਬਾਕੀ ਓ ਹੁੰਦੇ ਪੇਡ ਐ ਨਾ।
ਹਾਂਜੀ ਪੇਡ ਤੇ ਹੁੰਦੇ ਨੇ ਬੜਾ ਜ਼ਾਦਾ ਕੋਸਟਲੀ ਹੋ ਜਾਂਦੇ ਨੇ।
ਹੂੰ। ਹੋ ਸਕਦੈ ਥੋੜਾ ਆਨ ਵਾਲੇ ਟਾਈਮ ਵਿਚ ਜਿਸਰਾਂ ਨਵੀਂ-ਨਵੀਂ ਚੀਜ਼ਾਂ ਡੇਵਲਪ ਹੋ ਰਈਐਂ ਹੋ ਸਕਦੈ ਐਪ ਵੀ ਜ਼ਿਆਦਾ ਤੋਂ ਜ਼ਿਆਦਾ ਆ ਜਨ ਔਰ ਜਿਸ ਕਾਰਨ ਐਨਾਂ ਦੇ ਸਬਸਕ੍ਰਿਪਸ਼ਨ ਪੇਟਿੰਗ ਜੋ ਚਾਰਜ ਹੈਗੇ ਨੇ ਓ ਘੱਟ ਜਾਨ।
ਸਈ ਗੱਲ ਏ ਹੋਣਾ ਚਾਈਦੈ ਇਸਰ੍ਹਾਂ। ਕਿਉਂਕਿ ਅੱਜ ਕੱਲ੍ਹ ਦੇ ਬੱਚੇ ਨਾ ਅ ਹੱਥ ਡਿਸ ਓ ਕੀ ਵੇਖਦੇ ਪਏ ਨੇ, ਕੀ ਨੀ ਵੇਖਦੇ ਪੇ ਸਾਨੂੰ ਕੁਛ ਨੀ ਪਤਾ ਹੁੰਦਾ। ਫ਼ੋਨ ਲੈ ਕੇ ਨੱਸ ਜਾਂਦੇ ਨੇ, ਦੂਸਰੇ ਕਮਰੇ 'ਚ ਜਾ ਕੇ ਬੈਠ ਜਾਂਦੇ ਨੇ। ਤੋ ਸਾਨੂੰ ਪਤਾ ਈ ਨੀ ਲੱਗਦਾ ਕਿ ਬੱਚਾ ਵੇਖਦਾ ਕੀ ਪਿਆ ਵੇ, ਰੀਲਸ ਦੇਖਦਾ ਪਿਆ ਕਿ ਕੀ ਵੇਖਦਾ ਪਿਆ ਵ ਸਾਨੂੰ ਕੁਛ ਨੀ ਪਤਾ ਲੱਗਦਾ। ਬੱਚਾ ਦੇ ਸਾਹਮਣੇ ਆ ਅਗਰ ਬੱਚਾ ਨੀ ਵੀ ਚਾਏਗਾ ਕਿਵੇਂ ਕੁਝ ਔਰ ਵੇਖਣ ਤੋ ਓਦੇ ਸਾਮਣੇ ਆ ਜਾਂਦੈ ਅਗਰ ਯੂਟਿਊਬ ਚਲਾਂਦਾ ਪਿਐ ਬੱਚਾ ਤੋ ਓਦੇ ਸਾਮਣੇ ਐਡ ਆ ਜਾਏਗੀ, ਕੋਈ ਨਾ ਕੋਈ ਐਡ ਆ ਜਾਏਗੀ ਤੇ ਫੇਰ ਓ ਵੀ ਬੁਰੀ ਗੱਲ ਏ ਨਾ ਕਿ ਬੱਚਾ ਦੇਖਦਾ ਪਿਐ ਐਡ ਵੀ ਕਿਉਂ ਦੇਖਦਾ ਪਿਐ।
ਹਾਂ ਓ ਗੱਲ ਸਈ ਹੈਗੀ ਏ। ਓ ਬਾਕੀ ਦੇਖਣੇ ਕੁਛ ਮੈਂ ਕਰ ਰਿਆ ਸੀ ਓਸ ਦਿਨ ਬੈਠ ਕੇ ਸਰਚ।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
ਥੋੜਾ ਜੇਆ ਟਾਈਮ ਦੀ ਸ਼ੋਰਟੇਜ ਹੁੰਦੀ ਮੇਰੇ ਕੋਲ ਨਾ ਤੇ ਕੁਛ ਐਪਸ ਹੈ ਨੇ ਐਹੋ ਜਿਆਂ ਜੇ ਓ ਬੜਾ ਘੱਟ ਚਾਰਜਿਸ ਲੈਨ ਦੀਐ ਔਰ ਤੁਸੀ ਐਪ ਨੂੰ ਲੌਕ ਕਰ ਸਕਦੇ ਓ ਕਿਸੇ ਵੀ ਟਾਈਮ
ਹਾਂਜੀ-ਹਾਂਜੀ ਸਈ ਗੱਲ ਏ।
ਨੀ ਪਾਏਆ ਮੈਂ ਡੇਆ ਨੂੰ ਡੀਪਲੀ ਮੈਂ ਸਮਝ ਨੀ ਪਾਏਆ। ਅਗਰ ਤੋਆਡੇ ਕੋਲ ਟਾਈਮ ਹੋਏ ਤੁਸੀ ਏੱਕ ਵਾਰ ਯੂਟਿਊਬ ਤੇ ਦੇਖਣਾ ਓਹਦੀਆਂ ਐਪ ਹੋਂਦੀਆਂ ਨੇ। ਮੈਂ ਤੇ ਜਸਟ ਐਈ ਲਿਖਿਆ ਸੀ ਕੇ ਮਤਲਬ ਮਤਲਬ ਬੱਚੇਆਂ ਦੇ ਵਾਸਤੇ ਸੇਵ ਐਪ ਕੇੜੀ ਹੈਗੀ ਜੋ ਜਿਦਾ ਸਬਸਕ੍ਰਿਪਸ਼ਨ ਬੜਾ ਸਸਤਾ ਹੋਵੇ।
ਹਾਂਜੀ-ਹਾਂਜੀ ਫਿਰ ਤੁਆਨੂੰ ਮਿਲੀ ਸੀ ਕੋਈ ਐਪ?
ਆ ਰਈਆਂ ਸੀ, ਕਾਫੀ ਐਪ ਆ ਰੀ ਸੀ, ਕਾਫੀ ਵੀਡੀਓਜ਼ ਆ ਗੀਆਂ ਸੀ ਤੇ ਲੇਕਿਨ ਮੈਂ ਨਾ ਜਿਆਦਾ ਦੇਖ ਨੀ ਪਾਇਆ ਮੇਰੇ ਕੋਲ ਟਾਈਮ ਥੋੜ੍ਹਾ ਸ਼ੋਰਟ ਹੈਗਾ ਸੀ। ਓਸ ਤੋਂ ਬਾਦ ਮੌਕਾ ਮਿਲਿਆ ਨੀ ਮੈਨੂੰ ਦੇਖਣ ਦਾ, ਲੇਕਿਨ ਹੈ ਵੀ ਐਹੋ ਜਿਹੀਆਂ
ਮਨ ਤੇ ਕਰਦਾ ਐ ਕਿ ਨਾ ਯੂਟਿਊਬ ਬੀ ਉੜਾ ਦਈਏ। ਯੂਟਿਊਬ ਤ ਕੀ ਲੋੜ ਕੋਈ ਤ ਲੋੜ ਹੋਂਦੀ ਨੀ। ਪਰ ਕਦੀ-ਕਦੀ ਹੁੰਦੈ ਕਿ ਹਾਂ ਵੀ ਯੂਟਿਊਬ ਵੀ ਹੋਣਾ ਚਾਈਦੈ ਜਦੋਂ ਰੀ ਯੂਟਿਊਬ ਨੀ ਹੋਏਗਾ ਤ ਫੇਰ ਹੈਨਾ ਬ ਸਾਡਾ ਮਨ ਕਰੇਗਾ ਹਾਯ ਯੂਟਿਊਬ ਹੋਦਾ ਤਾਂ ਅਸੀਂ ਕੁਛ ਲਾ ਸਕਦੇ ਸੀ, ਕੁਛ ਵੇਖ ਸਕਦੇ ਸੀ। ਮੇਰੀ ਗੁੜੀਆਂ ਨੂੰ ਨਾ ਓ ਓਨੂੰ ਆਦਤ ਨੀ ਸੀ ਰੀਲ ਵੇਖਣ ਦੀ ਪਰ ਜਦੋਂ ਦਾ ਓ ਐ ਅ ਯੂਟਿਊਬ ਚਲਾਂਦੀ ਪਈ ਓਨੂੰ ਨਾ ਆਦਤ ਲੱਗੀ ਰੀਲਸ ਵੇ ਖਨ ਦੀ ਤੇ ਬੜਾ ਰੀਲਸ ਵੇਖਦੀ ਏ। ਤੋ ਗੁੱਸਾ ਕਰੋ ਤਾਂ ਚੁੱਪ, ਮੁੜ ਵੀ ਜਾਂਦੀ ਕਿ ਨਈ ਦੇਖਣੀ ਰੀਲਸ। ਚੁੱਪ ਵੀ ਹੋ ਜਾਂਦੀ ਏ। ਪਰ ਕਦੀ ਕਦੀ ਤਾਂ ਜਿੱਦ ਤੇ ਆ ਜਾਂਦੇ ਕਿ ਮੈਂ ਵੇਖਨੀ-ਵੇਖਨੀ ਮੈਂ ਕਰਨਾ ਈ ਕਰਨਾ ਮੈਂ ਦੇਖਨੀ-ਦੇਖਨੀ। ਫਿਰ ਐਸ ਤਰ੍ਹਾਂ ਮਨ ਕਰਦਾ ਅਗਰ ਓਦੇ ਸਾਮਣੇ ਮੈਂ ਡਿਲੀਟ ਕਰ ਦਾਂਗੀ ਉਡਾ ਦਾਂਗੀ ਅਨਇੰਸਟਾਲ ਕਰ ਦਾਂਗੀ ਯੂਟੀਊਬ ਤੇ ਚਿੱਖਿਆ ਮਾਰੇਗੀ ਤੋ ਉਸ ਤੋਂ ਚੰਗਾ ਐ ਨਾ ਕਿ ਅਪ ਸਾਡੇ ਕੋਲ ਕੋਈ ਫੋ ਐਪ ਏ ਫੋਨ ਤੇ ਕਿਓਂਕਿ ਓ ਓਨੁ ਐਪ ਨੂੰ ਬੈਠੇ-ਬੈਠੇ ਓਦੇ ਚ ਚਲਾਂਦੇ ਆ ਅ ਲੌਕ ਕਰਦੇਈਏ ਤੇ ਉਨੂੰ ਪਤਾ ਈ ਨਈ ਲੱਗੇਗਾ ਕਿ ਅਸੀਂ ਕੀਤਾ ਓਨੂੰ ਲੱਗੇਗਾ ਕਿ ਪਿੱਛੋਂ ਈ ਕੁਛ ਹੋ ਗਿਆ ਪਿੱਛੇ ਈ ਲੋਕ ਹੋ ਗੇਆ। ਫਿਰ ਓ ਕਦੀ ਫਿਰ ਓ ਚਿਲਾਏਗੀ ਨੀ ਬੋਲੇਗੀ ਨੀ ਤੇ ਓ ਬਸ ਮੈਂ ਓਈ ਸੋਚਦੀ ਆ ਕਿ ਐਸਾ ਕੋਈ ਐਪ ਹੋਨਾ ਚਾਈਦਾ ਐ ਕਿ ਜਿਸ ਤਰਾਂ ਓ ਫੋਨ ਵੇਖਦੀ ਪਈ ਐ ਤੇ ਪਿੱਛੋਂ ਮੈਂ ਦੂਸਰੇ ਫੋਨ ਤੋਂ ਓ ਐਪ ਨੂੰ ਮੈਂ ਮਤਲਬ ਹੈਂਗ ਕਰਦਾ ਯਾਂ ਡਿਲੀਟ ਕਰਦਾ ਯਾਂ ਓਨੂੰ ਸਟੋਪ ਕਰਦਾ ਮੈਂ ਵਿੱਚੋਂ ਈ।
ਹੂੰ।
ਤੁਆਨੂੰ ਲੱਗਦਾ ਇਸ ਤਰਾ ਕੋਈ ਐਪ ਹੋਏਗਾ?
ਹਾਂ ਹੈਗੀਆਂ ਨੇ ਐਪ ਇਹੋ ਜਿਆਂ ਨੇ ਸਰਚ ਕਰਨਾ ਪਏਗਾ ਥੋੜ੍ਹਾ ਜਿਆ ਨਾ ਥੋੜੀ ਜੀ ਮ੍ਹੇਨਤ ਹੈਗੀ ਏ। ਲੇਕਿਨ ਹੈ ਵੇ ਐਸਾ ਕੁਛ।
ਓਂਜੇ ਨੀ ਸਾਰੇ ਲੇਕਿਨ ਪੇਡ ਕਾਫੀ ਪੇਡ ਹੋੋਨਗੇ।
ਪੇਡ ਤੇ ਅਗਰ ਘੱਟ ਪੇੜ ਵਾਲੇ ਵੀ ਹੈਨੇ ਓਵੀ ਦੇਖਣੇ ਪੈਣਗੇ ਇੱਕ ਦੋ ਵਾਰੀ ਨਾ।
ਹ-ਹਾਂਜੀ। ?? ਬਿਲਕੁਲ ਸਈ ਗੱਲ ਐ। ਹੋਨੇ ਚਾਈਦੇ ਨੇ ਇਸ ਤਰ੍ਹਾਂ ਦੇ ਐਪ ਕਿ ਬੱਚਿਆਂ ਦੇ ਦਾ ਕੰਟਰੋਲ ਰੇ ਕਮਾਂਡ ਰਏਗੀ ਹਾਂ ਅਸੀਂ ਏ ਨੀ ਵੇਖ ਨਾ ਅਸੀਂ ਓ ਵੇਖਨਾ ਆੱਜ ਕੱਲ ਬੱਚੇ ਫੋਨ ਲੇਕਿਨ ਕਿਸ ਕਿਸੇ ਓਰ ਕਮਰੇ ਚ ਜਾ ਕੇ ਬੈਠ ਜਾਂਦੇ ਨੇ ਫੇਰ ਸਾਨੂੰ ਪਤਾ ਈ ਲੱਗਦਾ ਕਿ ਕੀ ਵੇਖਦੇ ਪਏ ਨੇ ਓ ਕੁਛ ਬੱਚੇ ਐਂਜ ਹੋੰਦੇ ਨੇ ਕਿ ਨਾ ਕਿ ਓਓ ਹੈਲੋ।
ਹਾਂਜੀ-ਹਾਂਜੀ।
ਹਾਂ ਮੈਂ ਓਈ ਕੈ ਰੀ ਸੀ ਕਿ ਕੁੱਝ ਬੱਚੇ ਅਐਸ ਤਰਾ ਯੂਟਿਊਬ ਤੇ ਕੋਈ ਵੀਡੀਓ ਆਂਦਾ ਪਿਆ ਕੋਈ ਵ ਅ ਵਲੋਗਰ ਆਂਦਾ ਪਿਆ ਓਨੂੰ ਨਾ ਸ ਫੋਲੋ ਕਰਨ ਲੱਗ ਜਾਂਦੇ ਨੇ। ਓਦੇ ਸ ਓਦੇ ਹਾਂਜੀ ਸਮਝਦੇ ਤੁਸੀਂ ਮੈ ਕੀ ਕੈਂਦੀ ਪਈ ਆ।
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਬਸ ਮੈਂ ਐਈ ਕੈ ਰਈ ਸੀ ਕਿ ਨਾ ਜਿਸ ਤਰ੍ਹਾਂ ਬੱਚੇ ਨਾ ਫਿਰ ਓ ਓਸ ਓਦਾ ਈ ਕਰ ਅ ਜਿਸ ਤਰ੍ਹਾਂ ਓ ਕਰਦੇ ਪਏ ਨੇ ਨਾ ਓਸ ਤਰ੍ਹਾਂ ਈ ਕਰਨ ਲੱਗ ਜਾਂਦੇ ਨੇ ਜਿਸ ਤਰ੍ਹਾਂ ਕੋਈ ਅ ਕੋਈ ਐਕਸਪੈਰੀਮੈਂਟ ਕਰਦਾ ਪਿਆ ਯਾ ਕੋਈ ਓਰ ਕੋਈ ਗਲਤ ਕੰਮ ਕਰਦਾ ਪਿਆ ਕੋਈ ਕਿਸੇ ਨੂੰ ਪਰੇਸ਼ਾਨ ਕਰਦਾ ਪਿਆ ਐ ਤਾਂ ਓ ਬੱ ਚਾ ਵੀ ਉਨੂੰ ਦੇਖ ਕਰ ਓਹੀ ਕਰਨ ਲੱਗ ਜਾਂਦਾ ਕਿ ਓ ਕਰਦਾ ਪਿਆ ਤੇ ਮੈਂ ਵੀ ਕਰਕੇ ਵੇਖਨਾ ਕਿ ਕਿਸ ਤਰ੍ਹਾਂ ਹੁੰਦਾ ਐ। ਆੱਜ ਕੱਲ ਯੂਟਿਊਬ ਤੋਂਤੇ ਈ ਐਸ ਤਰਾ ਕਈ ਚੈਨਲਸ ਨੇ ਜੋ ਮਤਲਬ ਕੁਛ ਵੀ ਵੇਖਾਂਦੇ ਨੇ ਕੁਛ ਵੀ ਦਿਖਾਂਦੇ ਨੇ ਓ ਬਚੇਆ ਨੂੰ ਲੋੜ ਨੀ ਹੁੰਦੀ ਦੇਖਣ ਦੀ ਫਿਰ ਵੀ ਓ ਬੱਚਿਆਂ ਨੂੰ ਹੀ ਟੈਗ ਕਰਦੇ ਨੇ ਮਤਲਾ ਬੱਚੇਆਂ ਨੂੰ ਅਟਰ੍ਰੈਕਟ ਕਰਨ ਵਾਸੇ ਐਸ ਤਰ੍ਹਾਂ-ਐਸ ਤਰ੍ਹਾਂ ਕੋਈ ਪਿਚਰ ਬਣਾ ਲੈਂਦੇ ਨੇ ਕਿ ਕੋਈ ਵੀਡੀਓ ਚ ਦਿਖਾਂਦੇ ਨੇ ਸ਼ੁਰੂ ਦਾ ਕਿ ਬੱਚੇ ਅਟਰੈਕਟ ਹੋ ਜਾਂਦੇ ਨੇ ਓ ਵੀਡੀਓ ਦੇਖ ਕਰ। ਪਰ ਆਗੇ ਜਾ ਕੇ ਵੀ ਓਦੇ ਚ ਨਾ ਕੁਛ ਵੀ ਨੀ ਹੁੰਦਾ ਦਾ ਕਿ ਬੱਚਿਆਂ ਨੂੰ ਕੋਈ ਸਮਝ। ਦਾਰੇ ਦਿਖਾਦੇ ਪੈ ਰੇ ਜਾਂ ਸਮਝਾਦੇ ਪੈ ਰੇ ਕੋ ਵੀਈ ਨਈ ਐਕਟੀਵਿਟੀ ਕਰਾਂਦੇ ਪੇ ਨੇ। ਪਰ ਇਹ ਵੀ ਫਾਲਤੂ ਜਿਹੀਆਂ ਗੱਲਾਂ ਹੁੰਦੀਆਂ ਨੇ ਬੱਚਿਆਂ ਵਾਸਤੇਈ ਲੋੜ ਹੀ ਨੀ ਹੁੰਦੀ ਉਸ ਚੀਜ਼ ਦੀ। ਤੇ ਉਹ-ਉਹ। ਚ ਉਸ ਵਾਸਤੇ ਵੀ ਨਾ ਏਕ ਚੀਜ਼ ਹੋਣੀ ਚਾਹੀਦੀ ਕਿ ਅਸੀਂ ਇਹਨਾਂ ਨੂੰ ਬਲੋਕ ਕਰ ਦੇਈਏ। ਜਾਂ ਉਹਨੂੰ ਸਟੋਪ ਕਰ ਦੇਈਏ, ਕਿ ਹਾਂ ਬਸ ਇਹ ਬੱਚੇ ਨੂੰ ਦਿਖਣਾ ਹੀ ਨਈ ਚਾਹੀਦਾ ਇਹ ਵਾਲਾ ਚੈਨਲ। ਬੜੇ ਸਾਰੇ ਚੈਨਲ ਐ, ਜੋ ਕਿਸੇ ਕਾਮ ਦੇ ਨੀ ਏ ਲੇਕਿਨ ਇਹ ਨਾ ਬੜਾ ਪੈੇਸਾ ਕਮਾਦੇ ਪਏ।
ਓਪਸ਼ਨ ਹੈ ਵੇ ਲੇਕਿਨ। ਇਹ ਓਪਸ਼ਨ ਤਾਂ ਐਕਟੀਵੇਟ ਹੁੰਦਾ, ਜਦੋਂ ਅਸੀਂ ਔਦਾ ਸਬਸਕ੍ਰਿਪਸ਼ਨ ਖਰੀਦ ਦੇ ਆ ਯੂਟਿਊਬ ਦਾ।
ਹਾਂਜੀ ਬਿਲਕੁਲ ਸਹੀ ਗੱਲ ਏ, ਸਾਰਾ ਦਿਨ ਬੱਚੇ ਉਹੀ ਦੇਖ ਖਦੇ ਰੇਨਦੇ ਨੇ ਯੂਟਿਊਬ ਦੇਖਦੇ ਰੇਨਦੇ ਨੇ ਉਹ ਬਲੋਗਰ ਦੇਖਦੇ ਰਹਿਗੇ। ਕਿ ਉਹ ਕੀ ਕਰਦਾ ਪਿਆ ਕੀ ਨੀ ਕਰਦਾ ਔਰ ਉਹ ਕੋਈ ਡੰਗਦੀ ਚੀਜ਼ ਦਿਖਾਦੇ ਤਾਂ ਹੈ ਨੀ। ਸਾਰਾ ਫਾਲਤੂ ਦਾ ਸਭ ਦਿਖਾਂਦੇ ਨੇ। ਜਾਂ ਫਿਰ ਕੋਈ ਏਕ ਚੈਨਲ ਐ ਤਰ੍ਹਾਂ ਆਏਗਾ ਜੋ ਸਾਰਾ -ਸਾਰਾ ਸਾਰਾ ਦਿਨ ਨਾ। ਨਏ-ਨਏ ਟੋਇਜ਼ ਖਰੀਦ ਦਾ ਰੇਨਦਾ ਤੇ ਨਏ-ਨਏ ਟੋਇਜ਼ ਦਿਖਾਦਾ ਰੇਨਦਾ ਏ, ਬੱਚਿਆਂ ਨੂੰ ਕਿ ਮਾਰਕਿ ਵਿੱਚ ਇਹ ਨਯਾ ਟੌਏ ਆਯਾ ਏ, ਇਹ ਨਯਾ ਟੌਏ ਅੱਜ ਇਹ ਟੌਏ ਆਯਾ ਏ। ਤੇ ਫਿਰ ਬੱਚੇ ਨਾਲ ਦੇਖ ਕੇ ਜ਼ਿੱਦ ਕਰਦੇ ਨੇ, ਕਿ ਸਾਨੂੰ ਵੀ ਇਹ ਟੌਵਾਏ ਚਾਹੀਦਾ ਐ, ਸਾਨੂੰ ਵੀ ਇਹ ਟੌਵਾਆਈ ਚਾਹੀਦਾ ਐ ਮੈਨੂੰ ਵੀ।
ਬਿਲਕੁਲ-ਬਿਲਕੁਲ। ਲ ਉਹ ਦੇਗੇ, ਜ ਟਆਏ ਦੇ ਬੱਚਿਆਂ ਦੇ ਫੇਵਰੇਟ ਹੁੰਦੇ ਨੇ ਲੇਕਿਨ ਹੁੰਦਾ ਨੇੜਾ ਕਬਾੜ ਉਹ।
ਬਿਲਕੁਲ ਸਹੀ ਗੱਲ ਏ।
ਨੇ ਟੁੱਟ ਜਾਂਦੇ ਨੇ, ਸਾਰੇ ਪੈਸੇ ਵੇਸਟ ਸਭ ਕੁਛ ਵੇਸਟ।
ਬਿਲਕੁਲ, ਆਜ ਬੱਚੇ ਨੂੰ ਹੈ ਵੀ ਨੀ। ਕਿ ਹਾਂ ਬਈ ਸਾਨੂੰ ਸਮਾਨ ਆਪਣਾ ਸ ਸੰਜੋਗ ਕੇ ਰੱਖਣਾ ਚਾਹੀਦਾ ਐ ਸੰਭਾਲ ਕੇ ਰੱਖ ਆਪਣਾ ਚਾਹੀਦਾ ਏ। ਇੰਨਾ ਮਹਿੰਗਾ ਸੀ, ਇਹ ਉਹਨਾਂ ਨੂੰ ਕੁਛ ਲੱਗਦਾ ਹੀ ਨੀ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਇੱਕ ਅਸੀਂ ਆਵਾਜ਼ ਕੀਤੀ ਐ, ਰੋਂਣ ਦੀ ਨਾਟਕ ਕੀਤਾ ਤੇ ਸਾਨੂੰ ਟੌਏ ਮਿਲੀ ਗਿਆ। ਤਾਂ ਇਸ ਕਰਕੇ ਨਾ ਉਹਨਾਂ ਨੂੰ ਪਤਾ ਹੀ ਨੀ, ਉਹਨੂੰ ਵੈਲਿਊ ਨੀ ਉਸ ਚੀਜ਼ ਦੀ ਕਿ ਹਾਂ, ਬਈ ਬੜਾ ਮਹਿੰਗਾ ਹੋਏਗਾ। ਜਾਂ ਕਿਸ ਤਰ੍ਹਾਂ ਲਿੱਤੇ ਨੇ ਅ ਸਾਡੇ ਮਾਂ ਪਿਓ ਨੇ ਓਨਾ ਤੇ ਇਹ ਕੁਛ ਨੀ ਸਮਝ ਹੁੰਦੀ। ਬਸ ਉਹ ਜੋ ਟੀ ਵੀ ਚ ਵਖੇ ਖਾਣਗੇ ਜੋ ਯੂਟਿਊਬ ਵਿੱਚ ਦਿਖਾਣਗੇ ਫੋਨ ਟੀ ਚ ਉਹਨਾਂ ਨੂੰ ਇਹੀ ਵੇਖਣਾ ਅਤੇ ਇਹੀ ਕਰਨਾ ਚਾਹੇ ਉਹ ਚੰਗਾ ਹੋਵੇ, ਚਾਹੇ ਬੁਰਾ ਹੋਵੇ।
ਬਾਕੀ ਮੈਂ ਤਾਂ ਇਹ ਕਹਾਂਗਾ ਬਈ ਥੋੜਾ ਜਿਹਾ ਧਿਆਨ ਰੱਖੋ, ਜਿੰਨਾ ਬਚਾ ਸਕਦੇ ਹੋ ਬਚਾਓ। ਯੂਟਊਬ ਬਾ ਤੋਂ ਇਹ ਵਾਲ ਐਡ ਉਡਸ ਤੋਂ ਰੀਲਸ ਤੋਂ।।
ਹਾਂਜੀ-ਹਾਂਜੀ।
ਠੀਕ ਏ ਜੀ, ਬਾਕੀ ਚੰਗਾ ਜੀ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ, ਸਾਨੂੰ ਵੀ ਬੜਾ ਚੰਗਾ ਲੱਗਿਆ ਸਤਿ ਸ਼੍ਰੀ ਅਕਾਲ।
ਚੰਗਾ ਜੀ, ਸਤਿ ਸ੍ਰੀ ਆਕਾਲ ਜੀ।